ਠੀਕ
ਸਤਿ ਸ੍ਰੀ ਅਕਾਲ ਮੈਡਮ ਜੀ ਹੋਰ ਠੀਕ ਠੀਕ ਠਾਕ ਜੀ
ਹਾਂਜੀ ਹਾਂ ਵਧੀਆ ਤੁਸੀਂ ਦੱਸੋ
ਸਭ ਠੀਕ--ਠਾਕ ਜੀ ਤੁਸੀਂ ਦੱਸੋ ਹੋਰ
ਹਾਂਜੀ ਹਾਂ, ਹਾਂ ਹਾਂਜੀ ਹਾਂ, ਮੈਂ ਵੀ ਠੀਕ। ਤਾਂ ਹੋਰ ਕੀ ਕਰਦੀ ਸੀ।
ਬਸ ਜੀ, ਬੱਚੇ ਕਹਿੰਦੇ ਆ, ਅੱਜ ਵਧੀਆ ਜਾ ਖਾ ਬਣਾਓ ਕੁਛ ਖਲਾਓ ਮੰਮਾ।
ਅੱਛਾ--ਅੱਛਾ ਹਾਂਜੀ ਹਾਂ ਹੁਣ ਐਹੀ ਆ ਨਾ ਗਰਮੀਆਂ। ਤਨ ਬੜੇ--ਬੜੇ ਹੁੰਦੇ ਨੇ ਉਹ
ਤੇ ਕੁੱਛ ਦੇ ਤੇ ਫਿਰਕਹਿੰਦੇ ਮੰਮ, ਕੁਛ ਖਲਾਓ, ਤੇ ਫੇਿਰ ਮੈਂ ਮਹਾਂ ਦੀ ਦਾਲ ਭੇਤੀਸੀਕੱਲ, ਤੇ ਉਹ ਮਾਹਾਂ ਦੇ ਆਟੇ ਦੀਆਂ ਕਚੋਰੀਆਂ ਬਣਾਈਆਂ, ਬੱਚਿਆਂ ਨੇ ਪਹਿਲੀ ਵਾਰ ਖਾਧੀਆਂ।ਕਹਿੰਦੇ ਬਹੁਤ ਖੁਸ਼ ਹੋਏ ਕਹ ਬਹੁਤ ਵਧੀਆ ਬਣਾਈਆਂ ਮੰਮ।
ਅੱਛਾ--ਅੱਛਾ ਹਾਂ--ਹਾ।
ਮੰਮੀ, ਪਾਪਾ, ਦੇ ਆਣਕੇ ਪਹਿਲੀ ਕਰਦਾ ਕੋਈ ਮੈਮ ਨਈ।
ਹਾਂਜੀ, ਹਾਂ ਸਹੀ ਗਲ ਅ, ਪਤਾ ਕੀ ਐ ਹੁੰਦਾ ਵੀ। ਗਰਮੀਆਂ ਦੇ ਦਿਨ ਇੱਕ ਤਾਂ ਬੜੇ--ਬੜੇ ਨੇ ਹਨਾ, ਉਹਦੇ ਕਰਕੇ ਆਪਾਂ ਨੂੰ ਜਿਹੜਾ ਭੁੱਖ ਆ, ਉਹ ਜ਼ਿਆਦਾ ਲੱਗਦੀ ਆ।
ਹੈਲੋ ਬਾਰਾਂ, ਇਕ, ਵਜੇ ਫੇਰ ਬੱਚਿਆਂ ਨੇ ਕਹਿ ਦੇਣਾ ਮੈਗੀ ਬਣਾ ਲੋ ਉਹ ਬਣਾ ਲੋ। ਤੇ ਮੈਂ ਤੇ ਕਹਿਣੀ ਬਾਹਰਲੇ ਖਾਣੇ ਤੋਂ ਘਰ ਦਾ ਖਾਣਾ ਬਣਾਇਆ ਜਾਵੇ ਤ ਬੱਚਿਆਂ ਨੇ ਐ ਵੀ, ਠੀਕ ਆ ਜੀ ਤੇ ਆਪਾ ਵੀ ਨਾਲੇ। ਕੰਮ ਕਰਨ ਲੱਗੇ ਰਹਿਣੇ ਆਪਾਂ
ਜੀ ਹਾਂ ਇਹ ਤਾਂ ਹੈ। ਜਿਵੇਂ ਹੁਣ ਤ ਦੇਖਲੋ ਆਪਾਂ, ਬਾਹਰੋਂ ਮੰਗਾ ਕੇ ਖਾਂਦੇ ਹਾਂ। ਕਿੱਦਾਂ, ਕਿੱਦਾਂ ਤੇਲ ਚ ਬਣਾਉਂਦੇ ਨੇ ਕਿਵੇਂ, ਸਬਜ਼ੀਆਂ ਹੁੰਦੀਆਂ ਨੇ।
ਕਦੋਂ ਦੇ ਆਲੂ ਵਾਲੇ ਵੀ ਹੁੰਦੇ ਆ, ਤੇ ਗੰਦੇ ਮੰਦੇ ਪਾਣੀ ਹੱਥ ਜੂਜ ਕਰਦੇ, ਓ ਕਿਹੜਾ ਸਾਫ਼ ਸੁਥਰੇ, ਹਿਸਾਬ ਨਾਲ ਕਰਦੇ ਆ ਜੀ। ਆਪਾਂ ਨੇ ਆਪ ਬਣਾਉਣੀ ਆ ਤੇ, ਤੇ ਬਿਮਾਰੀਆਂ ਦੇਖੋ ਦੁਨੀਆ ਚ ਕਿੰਨੀਆਂ ਚੰਗੀਆਂ ਹੋਈਆਂ ਤੇ ਮੈਂ, ਬਹੁਤ ਬਿਮਾਰ ਆ ਤੇ ਮੇਰਾ ਤੇ ਸ਼ੁਰੂ ਤੋਂ ਹੁੰਦਾ, ਵੀ ਆਪਣਾ ਖਾਣਾ ਕੇ ਜੋ ਵੀ ਬਨਾਣਾ, ਘਰ ਬਣਾ ਕੇ ਖਾਓ
ਹੂ--ਹੂ ਸਹੀ ਗੱਲ ਆ ਹਾਂਜੀ, ਹਾਂ ਮੈਨੂੰ ਵੀ ਬਾਹਰਲਾ ਜਿਆਦਾ ਖਾਣਾ ਪ ਤਗ ਨਈ ਚਲੋ ਹੋਇਆ ਕਦੇ ਹਨਾ ਹਫ਼ਤੇ ਚ ਇੱਕ ਦਿਨ ਜਾਂ ਹਫ਼ਤੇ ਚ ਦੋ ਦਿਨ ਹਾਂਜੀ ਹਾਂ ਇਹ ਨੀ ਰੋਜ਼ ਨਈ ਉਹ ਚੀਜ਼ ਵਧੀਆ ਲੱਗਦੀ ਹੁੰਦੀ ਮੂਜੇ, ਦੇਖ ਲੋ ਆਪਾਂ ਫਿਰ ਜਿਵੇਂ, ਆਪਾਂ ਖਾਣਾ ਹੋਊ ਤਲਿਆ ਫਲਿਆ, ਆਪਾਂ ਬਿਮਾਰ
ਕਈ ਵਾਰ ਬੱਚਿਆਂ ਦੇ ਵੇਟ ਬ ਵੱ ਜਾਂਦੇ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਬੇਟ ਵਧਿਆਂ ਦਾ ਫਿਰ ਔਖਾ ਹੋ ਜਾਂਦਾ ਸੀ ਫਰ ਇਹ ਤਾਂ ਜਿਹੜੇ ਬੱਚੇ ਤੇ ਕਈ ਬੱਚੇ ਇਏਦਾਂ ਦੇ ਜ਼ਿਆਦਾ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਵੀ ਹਰ ਵ ਚਾਲੀ ਵੀ ਚੀਜ਼ ਖਾਣੀ ਹੈ ।ਫੇਿਰ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਫਿਰ ਮਾਂ ਬਾਪ ਨੂੰ ਪਰੇ। ਸ਼ਾਨੇ ਹੁੰਦੇ ਆ ਜੀ।
ਹਮ, ਹਮ ਹਾਂਜੀ ਹਾਂ ਸਿਹਤ ਦੇ ਨਾਲ ਫੇਿਰ ਇੰਨੀਆਂ ਬਿਮਾਰੀਆਂ ਲੱਗਦੀਆਂ ਅੱਜ ਕੱਲ ਦ ਦੇਖਲੋ ਕਿੰਨੇ ਬੀ ਪੀ ਵੱਧਦੇ ਨੇ ਸ਼ੂਗਰ ਵਗੈਰਾ ਸਭ ਇਹਦੇ ਨਾਲ ਹੀ ਹੁੰਦੀਆਂ ਨੇ ਖਾਣ ਨਾਲ ਹਾਂ ਜੇ ਆਪਾਂ ਵਧੀਆ ਚੀਜ਼ ਖਾਵਾਂਗੇ ਤਾਂ ਕਿੱਥੇ ਬਿਮਾਰੀਆਂ ਲੱਗਣਗ ਆਪਾਂ ਪਰ ਪਰ ਹਮ ਛੋਟੇ ਛੋ ਹਾਂਜੀ ਹਾਂ। ਛੋਟੇ, ਛੋਟੇ ਬੱਚਿਆਂ ਦੇਖ ਲਓ ਆਪਓਰੇਸ਼ਨ ਹੁੰਦੇ ਨੇ ਉਹਨਾਂ ਨੂੰ ਇੰਨੀਆਂ ਇੰਨੀਆਂ। ਪ੍ਰੋਬਲਮਾਂ ਪੱਥਰੀ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਇਹਨਾਂ ਕਰਕੇ ਹੁੰਦੀ। ਹੁੰਦੀਆਂ ਨੇ
ਦਸ ਗਿਆਰਾਂ ਸਾਲ ਬੱਚਿਆਂ ਪੱਥਰੀਆਂ ਦੀ ਪ੍ਰੋਬਲਮ ਆਉਣ ਲੱਗ ਬੱਚਿਆਂ ਨੂੰ ਕੋਈ ਨਵੀਆਂ ਨਵੀਆਂ ਬਿਮਾਰੀਆਂ ਤੇ ਬਹੁਤ ਔਖਾ ਜੀ ਚਲੋ ਏਦੋਂ ਬਾਅਦ ਆਪਣੀ ਪਹਿਲਾਂ ਪਰਹੇਜ਼ ਰੱਖੋ ਆਪਣਾ ਸਰੀਰ ਦਾ ਧਿਆਨ ਰੱਖੋ
ਹਾਂਜੀ ਹਾਂ। ਪਹਿਲੇ ਦੇਖੋ ਆਪਾਂ ਬੱਚੇ ਪਹਿਲੇ। ਹਮ, ਹਮ। ਪਹਿਲੇ ਜਮਾਨੇ ਵਾਲੇ ਦੇਖ ਲੋ ਕਿੰਨੇ ਵਧੀਆ ਹੁੰਦੇ ਸੀ ਕੀ ਕੀ ਉਹ ਖਾਣ ਨੂੰ ਮਿਲਦਾ ਸੀ ਉਹਨਾਂ ਦੇ ਤਲ ਕਿਹੜੀਆਂ ਉਹ ਬਾਹਰਲੀਆਂ ਚ ਪੀਜ਼ਾ ਖਾਂਦੇ
ਬਾਅਦ ਵਿੱਚ ਜੋ ਪਹਿਲੇ ਪਹਿਲਾਂ ਹੋ ਹੁੰਦਿਆਂ ਨੇ ਸੀ ਘਰ ਦਾ ਲੋਕ ਖਾਣਾ ਬਣਾਉਂਦੇ ਸੀ ਵਧੀਆ ਬਹੁਤ ਵਧਆ ਦੁਨੀਆਂ ਸੀ ਤੇ ਹੁਣ ਤਾਂ ਬਹੁਤ ਜ਼ਿਆਦਾ ਹੀ ਕਈ ਚੱਲ ਪਿਆ ਕਿ ਬੱਚੇ ਨਿੱਕੇ ਨਿੱਕੇ ਵੀ ਬਾਹਰ ਰੋਟੀ ਖਾਣੀ ਆ ਬਾਹਰ ਜਾਂਦੇ ਆ ਖਾਣ ਵਾਸਤੇ ਤੇ ਉਹ ਆਪਣੇ ਸਾਰੇ ਹੀ ਬੱਚਿਆਂ ਨੂੰ ਫਿਰ ਬਾਅਦ ਉਦੋਂ ਤਕਲੀਫ਼ ਹੁੰਦੀ ਆ ਫੇਰ ਮਾਂ ਪਰੇਸ਼ਾਨ ਹੁੰਦਾ ਹੋਸਪਿਟਲਾਂ ਚ ਜਾਓ ਜਿਨ੍ਹਾਂ ਨਾਲ ਪੈਸਾ ਲੱਗਦਾ ਜੀ ਇਸ ਕਰਕੇ ਲੋੜ ਆਪ ਆਪਣੇ ਘਰੇ ਆਰਾਮ ਚ ਬੱਚਿਆਂ ਨੂੰ ਖਾਣਾ ਵਧੀਆ ਬਣਾ ਕੇ ਦਵੋ ਮੈਂ ਸਭ ਮਾਵਾਂ ਨੂੰ ਇਹੀ ਸਲਾਹ ਦਿੰਦੀ ਹਾਂ ਵੀ ਵਧੀਆ ਆਪਣੇ ਬੱਚਿਆਂ ਨੂੰ ਘਰ ਦਾ ਖਾਣਾ ਦਵੋ ਬਣਾ
ਹਾਂਜੀ ਹਾਂ ਹੁਣ ਤਾਂ ਦੇਖ ਲਓ ਯੂਟਿਊਬ ਤੇ ਇੰਨਾ ਦੱਸਿਆ ਹੁੰਦਾ ਵੀ ਇੰਨੀ ਵਧੀਆ ਵਧੀਆ ਰੈਸਪੀ ਆ ਦ ਹੁੰਦੀਆਂ ਨੇ ਵੀ ਬਣਾਉਣਾ ਸਭ ਕੁਛ ਪਿਆ ਫੋਨਾ ਚ ਅੱਜ ਕੱਲ ਵਧੀਆ ਸਿੱਖੋ ਉੱਥੋਂ ਬਣਾ ਬਣਾ ਕੇ ਵਧੀਆ ਵਧੀਆ ਚੀਜ਼ਾਂ ਦਓ ਹਨਾ
ਘਰ ਬੈਠੇ ਜੋ ਮਰਜੀ ਬਣਾਓ ਦੇਖ ਕੇ ਆਪਾਂ ਯੂਟਿਊਬ ਤੇ ਸਭ ਚੀਜ਼ ਦੇਖ ਕੇ ਤਿਆਰ ਕਰ ਸਕਦੇ ਹਾਂ ਜੀ
ਹਾਂਜੀ ਹਾਂ
ਬੱਚੇ ਵੀ ਸਿੱਖ ਲੈਂਦੇ ਆ ਜੇ ਅੱਗੇ ਬੱਚਿਆਂ ਨੂੰ ਵੀ ਨੌਲੇਜ ਹੋਊਗੀ ਹੁਣ ਤਾਂ ਬੱਚੇ ਆਪ ਵੀ ਬਣਾ ਕੇ ਖਾ ਲੈਂਦੇ ਪਿਆ ਜੀ
ਹਾਂਜੀ ਹਾਂ ਨਵੀਆਂ ਜਿਵੇਂ ਦੇਖਦੇ ਨੇ ਸਭ ਕੁਛ ਜਿਵੇਂ ਦੇਖਦੇ ਨੇ ਕੋਈ ਰੈਸਪੀ ਬਣਾ ਕੇ ਵਧੀਆ ਟਰਾਈ ਕਰਦੇ ਨੇ ਫਿਰ ਹਾਂਜੀ ਜੀ ਹਾਂ ਇਹ ਤਾਂ ਹੈ ਹੋਰ ਤੁਸੀਂ ਉਹ ਕਹਿੰਦੇ ਸੀ ਵੀ ਮਹਾਂ ਆਟੇ ਦੀ ਕਿਵੇਂ ਬਣਾਈਏ ਮੈਨੂੰ ਵੀ ਦੱਸਿਓ ਰੈਸਪੀ ਮੈਂ ਵੀ ਬਣਾਉਗਾ
ਹਾਂਜੀ ਉਹ ਮੈਡਮ ਜੀ ਮੈਂ ਰਾਤ ਨੂੰ ਜੀ ਥੋੜੇ ਮਾਂ ਦੇ ਆਟਾ ਦਲੀਬ ਮਾਂ ਦਾਲ ਘਿਓ ੀ ਸੀਗੀ ਡੋਂਗੇ ਚ ਪਾ ਜ ਸਾਫ਼ ਪਾਣੀ ਚ ਫਿਰ ਦੂਜੇ ਦਿਨ ਸ਼ਾਮ ਤੱਕ ਉਹਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਮਤਲਬ ਕਹਿਣੂੰ ਸਾਫ਼ ਪੂਸ ਉਹਦਾ ਅਲੱਗ ਹੋ ਗਿਆ ਸੀ ਸਾਫ਼ ਦਾਲ ਰਹਿ ਗਈ ਸੀ ਫਿਰ ਉਹਨੂੰ ਮਿਕਸੀ ਚ ਮੈਂ ਗ੍ਰੈਂਡ ਕੀਤਾ ਤਾਂ ਅਸੀਂ ਗ੍ਰੈਂਡ ਕਰਕੇ ਉਹਦੀ ਪਿੱਠੀ ਬਣ ਗਈ ਸੀ ਜੀ ਪਿੱਠੀ ਬਣਾ ਕੇ ਫਿਰ ਵਿੱਚ ਕਚੇ ਪਾ ਕੇ ਜੀਰਾ ਵਗੈਰਾ ਸਮਾਨ ਪਾ ਲਓ ਆਪਣੀ ਮਰਜ਼ੀ ਦਾ ਨੂਣ ਮਿਰਚ ਪੈ ਜਾਂਦਾ ਤੇ ਉਹ ਫਿਰ ਆਟੇ ਵਿੱਚ ਜਿਵੇਂ ਆਪਾਂ ਕਚੋਰੀ ਬਣਾਉਣੇ ਆ ਆਲੂ ਦੀ ਉਹ ਮੈਂ ਗੁਨ ਗੁੰਨ ਕੇ ਉਹਦੇ ਵਿੱਚ ਪਾ ਕੇ ਬਸ ਬਣਾਈ ਸੀਗੀ ਤੇ ਖਾਣ ਨੂੰ ਵਧੀਆ ਕਰਾਰੇ ਵੀ ਹੁਣ ਆਲੂਆਂ ਨਾਲੋਂ ਵੀ ਚੰਗੀ ਰਹਿੰਦੀ ਆ ਖਾਣ ਵ
ਹਾਂਜੀ ਹਾਂ ਹਾਂ ਅੱਛਾ ਅੱਛਾ ਫਿਰ ਮਤਲਬ ਜਿਵੇਂ ਉਹ ਜਿਵੇਂ ਆਪਾਂ ਕਚੌ ਬਣਾਉਂਦੇ ਆਲੂ ਵਾਲੀਆਂ ਵੀ
ਹਾਂਜੀ ਹਾਂਜੀ। ਉਵੇਂ ਵੀ ਪਾ ਉਵੇਂ ਪਾਉਣੀ ਆ ਵੀ ਬਾਰੇ ਵੇਲ ਕੇ ਥੋੜੇ ਜਾ ਕੇ ਕਚੋਾਰੀ ਗੱਭੇ ਦੇ ਕੇ ਫੇਰ ਪੇੜਾ ਬਣਾ ਕੇ।
ਅੱਛਾ-ਅੱਛਾ ਆਹੇ ਮਤਲਬ ਪੇੜਾ ਜਿਆਦਾ ਲੈਣਾ ਕਿ ਔਹੋ ਜਿਹੜਾ ਪਿੱਠੀ ਬਣਾਈਏ ਆਪਾਂ ਉਹ ਜਿਆਦਾ। ਲੈਣੀ ਐ।
ਕੱਟੇ ਤੇ ਫਿਰ ਸੋਹ ਆਂਦੀ ਆ ਜਾ ਦਾ ਵਿੱਚੋਂ ਟੇਸਟ ਆਦਾ ਜੀ। ਕਚੋਰੀ ਦਾ ਪਕਾਲ ਦਾ ਨੀ ਪਤਾ। ਪਤਾ ਲੱਗਦਾ ਫੇਰ ਆਟੇ-ਆਟੇ ਦਾ ਚੇਟ ਆਦਾ ਫਿਰ ਉਹ ਨਾ ਖਾਣ ਨੂੰ ਵਧੀਆ ਨੀ ਲਗਦੀ ਆਟਾ ਹਮੇਸ਼ਾ ਘੱਟ ਲੈਂਨੇ ਆ ਅਸੀ। ਤੇ ਉਥੇ ਨਾਲ,
ਅੱਛਾ ਜੀ,
ਹੋ ਸਮਝ ਹਾਂਜੀ,
ਠੀਕ ਹੈ ਠੀਕ ਹੈ, ਹਾਂਜੀ ਹਾਂ ਵਧੀਆ ਗੱਲ ਐ ਹਾਜੀ। ਠੀਕ ਹੈ ਮੈਂ ਵੀ ਬਣਾ ਕੇ ਦੇਖੋ। ਗੀ, ਫੇਰ ਤੁਸੀਂ ਦਹੀਂ ਨਾਲ ਖਾਧੀ ਆ ਹੁਣ?
ਹਾਂਜੀ-ਹਾਂਜੀ ਦਹੀਂ ਨਾਲ ਖਾਦਿਆਂ ਸੀ ਹਾਂਜੀ ਦਹੀਂ ਨਾਲ ਖਾ ਲਿਆ ਸੀ।
ਹੂੰ-ਹੂੰ-ਹੂੰ,
ਜ ਜਿਵੇਂ ਜਿੱਦਾਂ ਦਿਲ ਕਰਿਆ ਕਿਸੇ ਦਾ ਆਪਣਾ ਆਪਣਾ ਸਾਰੇ ਪਰਿਵਾਰ ਚ ਕੋਈ ਕੇ ਨਾਲ ਕਹਿੰਦਾ ਕੋਈ ਕੇ ਨਾਲ,
ਹਾਂਜੀ ਹਾਂ ਸੋਸ ਨਾਲ ਵੀ ਵਧੀਆ ਲੱਗਦੀ ਹੈ ਮੈਂ ਤਾਂ ਜ਼ਿਆਦਾਤਰ ਸੋਸ ਨਾਲ ਹੀ,
ਹਾਂ, ਭਾਜੀ ਦੀ ਆ ਬਹੁਟੀ ਵੀ, ਤੇ ਅਸੀਂ ਤਾਂ ਦਹੀਂ ਦੁਹੀਂ ਨਾਲ ਖਾ ਕੇ ਖੁਸ਼ ਆ।
ਹਾਂਜੀ, ਹਾਂ ਮੈਂ ਵੀ ਜਿਵੇਂ ਜੇ ਅਸੀਂ ਮਤਲਬ ਮੈਂ ਬਣਾਦੀ ਹੁੰਦੀ ਆਲੂ ਆਲੀਆਂ ਬਣਾਈਆਂ ਜੇ ਕਚੌਰੀਆਂ ਜਾਂ ਹੋਰ ਕੁਝ ਬਣਾਇਆ। ਉਹ ਸੋਸ ਨਾਲ ਵੀ ਖਾ ਲਈਦੇ ਆ ਵਧੀਆ ਲੱਗਦਾ। ਹਾਂਜੀ, ਹਾਂ। ਬਸ ਇਨਆਂ ਵੀ ਹੁੰਦਾ ਗਰਮੀਆਂ ਦੀਆਂ ਛੁੱਟੀਆਂ ਨੇ ਇਕ ਤਾ ਫੇਰ ਐਂ ਭੁੱਖ ਲੱਗਦੀ ਐ। ਬੜੇ ਬੜੇ ਦਿਨ
ਬਹੁਤ ਜ਼ਿਆਦਾ ਬੱਚਿਆਂ ਨੇ ਹੁਣ ਤਾਂ ਛੁੱਟੀਆਂ ਚ ਬਣਾ ਲੋ ਮੰਮਾ ਭੁੱਖ ਭੁੱਖ ਲੱਗਿਆ ਦੋ ਘੰਟਿਆਂ ਬਾਅਦ ਖੇਲ ਲੈਂਦੇ ਆ ਬੱਚੇ ਫੇਰ ਕਹਿੰਦੇ ਆ ਭੁੱਖ ਲੱਗੀ ਆ ਤੇ ਇਸ ਕਰਕੇ ਧੁੱਪਾ ਬਾਹਰ ਵੀ ਨੀ ਆਪਾਂ ਜਾ ਸਕਦੇ ਬਾਜ਼ਾਰ ਵੀ ਨੀ ਜਾ ਸਕਦੇ ਇਸ ਕਰਕੇ ਆਪਾਂ ਘਰੇ ਚੀਜ਼ ਤਿਆਰ ਕਰੋ ਬੱਚਿਆਂ ਨੂੰ ਖਲਾਓ।
ਹਾਂਜੀ ਹਾਂ। ਨਾਲੇ ਹੁਣ ਆਪਾਂ ਦੇਖ ਲਓ ਪਿੰਡ ਇਥੇ ਰਹਿੰਦੇ ਹਾਂ ਹੁਣ ਪਿੰਡ ਚ ਤਾਂ ਆਪਾਂ ਜਾ ਵੀ ਨਹੀਂ ਸਕਦੇ ਗ ਜੇ
ਹਾਂਜੀ ਫਰ ਆਪਣੇ ਕੋ ਫ ਵੀਣੀ ਜੀ ਵੀ ਬੱਚਿਆਂ ਲਈ ਚੀਜ਼ ਲੈਣ ਕੋਈ ਖਰੀਦਣ ਤੇ ਇਸ ਕਰਕੇ ਘਰੇ ਬਣਾ ਲਈਏ ਜਦੋਂ ਬੱਚੇ ਮੰਗਦਿਆਂ ਤੋਂ ਬਣਾ ਦੇ ਦੀ ਆ ਇਹਨਾਂ ਨੇ
ਹਾਂਜੀ ਹਾਂ-ਹਾਂ ਤੇ ਹੋਰ ਦਹੀਂ ਭੱਲੇ ਵਗੈਰਾ ਵੀ ਬਣਾ ਲੈਂਨ ਕੋ ਨਹੀਂ
ਤੇ-ਤੇ ਉਹ ਬਣਦੇ ਤਾਂ ਇਸੇ ਤਰ੍ਹਾਂ ਉਹ ਵੀ ਬਣਾਏ ਇੱਕ ਵਾਰ ਬਣਾਏ ਹਾਂਜੀ
ਹਾਂਜੀ ਉਹ ਦਾਲ ਦਾ ਭਿਓ ਕੇ ਪਹਿਲਾਂ ਅੱਛਾ ਅੱਛਾ-ਅੱਛਾ-ਅੱਛਾ ਠੀਕ ਹੈ-ਠੀਕ ਹੈ ਹੈਲੋ ਹਾਂਜੀ ਕੱਟ ਦੀਆਂ ਕਰੇ ਨੂੰ
ਮਤਲਬ ਤੋਹ ਛੱਡ
ਹੋਰ ਠੀਕ ਹੈ-ਠੀਕ ਹੈ ਹਾਂਜੀ ਹਾਂ ਹਾਂਜੀ ਹਾਂ-ਹਾਂ ਹੈਲੋ ਆਵਾਜ਼ ਆ ਰਹੀ ਹੈ
ਹਾਂਜੀ ਹਾਂ ਆਵਾਜ਼ ਆਉਂਦੀ ਹੈ ਆਉਂਦੀ ਆ ਵਿੱਚ ਕ ਹਰੇ ਦਾ
ਹਾਂਜੀ ਹਾਂ ਹੁਣ ਰੇਨ ਦਾ ਫਰਕ ਪੈ ਜਾਂਦਾ ਹੈ ਕਹਿੰਦੇ ਹਵਾ ਜਿ ਚੱਲਦੀ ਆ ਨਾ ਅੱਜ ਕਰਕੇ ਆ ਉਹਦੇ ਕਰਕੇ ਹਾਂਜੀ ਹਾਂ ਹਾਂ ਇਹ ਤਾਂ ਹੈ।
ਘੁੰਮਣ ਗਏ
ਨਹੀਂ ਅਸੀਂ ਤਾਂ। ਗਏ ਨੀ ਗ ਘੁੰਮਣ ਕਿਤੇ ਦੇ ਕਦੇ ਪਹਿਲਾਂ ਮੈਂ ਜਾਇਆ ਹੀ ਸੀਗੀ ਮਾਰਚ ਚ ਨਾਨਕੇ ਹੁਣ ਤਾਂ ਕਦੇ ਹੁਣ ਤਾਂ ਗਏ ਨ ਫਿਲਹਾਲ ਹਜੇ ਕਿਤੇ ਹਾਂਜੀ ਕੁਛ ਗਰਮ ਹੀ ਆਇਆ ਹੁੰਦਾ ਵੀ ਹੁਣ ਘਰੇ ਬੈ ਕਿਤੇੇ ਜਾਣ ਨੂੰ ਜੇ ਨੀ ਲਗਦਾ ਫੇਰ ਇਹ ਹੁੰਦਾ ਵੀ ਬਾਹਰ ਵੀ ਤਾਂ ਇੰਨੀ ਗਰਮੀ ਆ। ਫੇਰ ਬੰਦਾ ਬਿਮਾਰ ਹੋ ਜਾਂਦਾ ਹੈ ਗਰਮੀ ਲਾਗ ਕੇ
ਹਾਂਜੀ ਇਸ ਕਰਕੇ ਸਹੀ ਗੱਲ ਆਪਣੇ ਘਰ ਵਰ ਗਈ ਜਿਸ ਨ ਪਰੇਸ਼ਾਨੀ ਨਾਲ ਉਹਨਾਂ ਨੂੰ ਵੀ ਅਗਲੇ ਨੂੰ ਬਹੁਤ ਔਖਾ ਜਿਹਨ੍ਹਾਂ ਦੇ ਘਰੇ ਆਪਾਂ ਜਾਂਦੇ ਹ ਉਹਨਾਂ ਨੂੰ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਜੀ ਗਰਮੀ ਚ ਰੋਟੀ
ਹਾਂਜੀ ਹਾਂ ਹਾਂ ਹਾਂ ਆਪਣੀ ਉਹ ਰੋਟੀ ਮਸਾਂ ਪੱਕਦੀ ਹੈ ਫੇਰ ਰਿਸ਼ਤੇਦਾਰ ਚੀਜ਼ਾਂ ਬਹੁਤ ਹਾਂ ਆਪ ਤਾਂ ਚਲੋ ਬੰਦਾ ਜਿਹੜਾ ਕੁਛ ਮਰਜੀ ਖਾ ਲੈਂਦਾ ਫਿਰ ਉਹਨਾ ਨੂੰ ਤਾਂ ਵਧੀਆ ਬਣਾ ਕੇ ਦੇਣਾ
ਇਹ ਤਾਂ ਹੈਗਾ।
ਐਹੀ ਹੁੰਦਾ ਕੂਛ ਹੂੰ ਹੂੰ ਹੂੰ ਤੇ ਹੋਰ ਸੁਨਾਓ
ਹੋਰ ਸਭ ਵਧਈਆ ਜੀ
ਅੱਛਾ ਅੱਛਾ ਅੱਜ ਤਾਂ ਨੀ ਭੱਜੀ ਲਾਈਟ
ਲੈਟ ਅੱਜ ਮ ਅੱਜ ਨੀ ਗਈ ਹੈਗੀ ਹੁਣ ਤਾਂ ਆਹ ਵੇਲੇ ਨੂੰ ਪੰਜ ਗਿਆਰਾਂ ਵਜੇ ਕੱਟ ਲਾ ਲੈਂਦੇ ਆ ਅੱਜ ਤਾਂ ਨੀ ਗਈ ਹੈਗੀ ਦੇਖੋ ਕੱਲ ਕਲਰ ਵੀ ਗਈ ਸੀ ਪਰਸੋ ਵੀ ਗਈ ਸੀ। ਅੱਜ ਨੀ ਗਈ ਹੈਗੀ ਅਜੇ ਬਾਕੀ ਕੱਲੋਂ ਮੌਸਮ ਵੀ ਥੋੜਾ ਜਹਾ ਕੱਲ ਜਾਂਦਾ ਗਰਮੀ ਸੀ ਬਹੁਤ ਜ਼ਿਆਦਾ ਤੇ ਅੱਜ
ਠੀਕ ਆ ਠੀਕ ਹੈ ਹਾਂਜੀ ਹਾਂ ਅੱਜ ਹਵਾ ਜਿ ਚੱਲਦੀ ਹੈ ਨਾ ਉਹਦੇ ਕਰਕੇ ਫਿਰ ਮਾੜਾ ਮੋਟਾ ਤਾਂ ਫ਼ਰਕ ਪੈ ਜਾਂਦਾ ਏ
ਹਾਂਜੀ ਅਜ ਚੱਲਦੀ ਆ ਹਾਂਜੀ ਹਾਂਜੀ।
ਕਿ ਵਧੀਆ ਰਹਿੰਦਾ।
ਹਾਂਜੀ ਨਾਲੇ ਲੈਟ ਸਾਰੇ ਘਰਾਂ ਦੇ ਵਿੱਚ ਵੀ ਕੰਮ ਲੈਟ ਸੁਟਿਆ ਬਿਜਲੀ ਦਾ ਸਾਰਾ ਕੰਮ ਮਸ਼ੀਨ ਸਾਰਾ ਕੱਪੜੇ ਵਗੈਰਾ ਸਾਰੇ ਕੰਮ ਮਸ਼ੀਨ ਤੇ ਲਾਇਟ ਤੇ ਆ ਜੀ ਤੇ ਲੈਟ ਚਲ ਸਾਰੇ ਕੰਮ ਰਹਿ ਜਾਂਦੇ ਆ ਜੀ ਘਰ ਦੇ ਸਾਰੇ ਜਾਂਦੇ ਆ ਜੀ। ਤਾਂਕੇ ਲੈਟ ਦੀ ਬਹੁਤ ਜ਼ਿਆਦਾ ਲੋੜ ਆ। ਘਰ ਵਿੱਚ ਵੈਸੇ ਵੀ ਬੈਠ ਨੀ ਹੁੰਦਾ ਲੈਟ
ਹੂੰ ਹੂੰ ਐ ਤਾਂ ਹੈ ਵੀ ਮਤਲਬ ਹੁਣ ਗਰਮੀ ਆ ਨਾ ਜਿਵੇਂ ਫੇਰ ਇਹ ਹੁੰਦਾ ਵੀ ਲਾਈਟ ਦਾ ਇੱਕ ਮਿੰਟ ਵੀ ਨਾ ਭੱਜੀੇ ਜੇ ਸਿਆਲ ਹੁੰਦਾ ਫੇਰ ਤਾਂ ਇਹ ਹੁੰਦਾ ਵੀ ਚਲੋ ਆਵੇ ਲੈਟ ਤਾ ਆਵੇ ਕੋਈ ਨਾ ਨਾ ਆਵੇ ਉਹਦਾ ਫਰਕ ਨਹੀਂ ਪੈਂਦਾ ਹੁਣ ਗਰਮੀਆਂ ਤਾਂ ਏਸੀ ਬਿਨਾਂ ਨੀਂਦ ਹੀ ਨਹੀਂ ਆਉਂਦੀਗੀ ਅੱਜ ਕੱਲ ਇੰਨਾ ਆਦਤ ਹੋਈ ਇਸੇ ਦੀ।
ਜੇ ਰਾਤ ਨੂੰ ਸ਼ਾਮ ਜਾਵੇ ਚਲੋ ਬਾਹਰ ਵੀ ਬੈਠਦਾ, ਛਵਾਂ ਹੁੰਦੀਆਂ ਤੇ ਆਹ ਦੁਪਹਿਰਿਆਂ ਤਾਂ ਕੋਈ ਬਾਹਰ ਵੀ ਨੀ ਨਿਕਲ ਸਕਦਾ, ਉੱਧਰੋਂ ਲੈਟ ਨੀ ਹੁੰਦੀ ਜੀ। ਫੇਰ ਬਹੁਤ
ਹਾਂਜੀ, ਹਾਂ ਠੀਕ ਚਲੋ ਆਪਣਾ
ਸਾਸੀ ਅਕਾਲ